ਹੈਲੋ
ਹਾਂਜੀ ਭੈਣ ਸਸਿਰੀਕਾਲ
ਸਸਿਰੀ ਕਾਲ ਹੋਰ ਠੀਕ ਔ ਤੁਸੀਂ
ਹਾਂ- ਹਾਂ ਠੀਕ- ਠਾਕ ਵਧੀਆ, ਤੁਸੀਂ ਦੱਸੋ ਠੀਕ- ਠਾਕ
ਮੈਂ ਕੱਦ ਦੀ ਲਾਂਦੀ ਸੀ ਤੁਹਾਨੂੰ ਫੋਨ ਤੁਸੀਂ ਚੱਕਦੀ ਨੀ ਸੀ।
ਅੱਛਾ ਮੇਰਾ ਨੈੱਟ ਬੰਦ ਹੋਊਗਾ ਨਾ ਤਾਂ ਕਰਕੇ
ਅੱਛਾ ਅੱਛਾ ਤੁਸੀਂ ਚਾਰਜ ਤੇ ਲਾਇਆ ਹੋਣਾ ਤੁਹਾਨੂੰ ਕੰਮ ਬਿਜੀ ਆਉਂਦੇ
ਹਾਂ ਹਾਂ ਹਾਂ ਹੋਰ, ਕੀ ਕਰਦੇ ਸੀ।
ਟਮਰ ਵਗੈਰਾ ਖਾਸੇ ਆਉਂਦੇ ਹੋਣੇ ਤੁਹਾਡੇ ਕੋਲ
ਹਾਂ ਹਾਂ ਹਾਂ ਫੇਰ ੳਈ, ੳਹੀ ਚੱਲਦਾ ਰੈਂਦਾ ਮੇਰਾ ਕੁਛ ਨਾ ਕੁਛ।
ਵਧੀਆ ਜੇ, ਵਧੀਆ ਜੇ ਕੰਪਨੀ ਕੰਪਨੀ ਜੇ ਤਾਨੂੰ ਕੰਮ ਦੇਂਦੀ ਹੋਵੇ ਫੇਰ ਤਾਂ ਵਧੀਆ ਕਰੀ ਜਾਵੇ ੳ ਕਰੋ। ਹੋਰ ਵੀ ਲੇਡੀਜ ਨੂੰ ਜੋੜੇਆ ਕਰੋ ਨਾਲ।
ਨਈ, ਨਈ ਜੋੜਾਂਗੇ ਜਰੂਰ ਜੋੜਾਂਗੇ ਹਾਂ, ਬੋਲੇਆ ਜੋੜੇਆ ਅਸੀ ਬਥੇਰੇ ਲੋਕਾਂ ਨੂੰ ਹੁਣ ਜੋੜਾਂਗੇ ਹੋਰ ਵੀ ਜੋੜਨਾ ਐ, ਨਈ।
ਹਾਂ ਫੇਰ ਜਿਨਾ ਆਪਾਂ ਕੰਮ ਵਧੀਆ ਕਰਾਂਗੇ, ਆਪ ਆਪਾਂ ਨੂੰ ਕੰਪਨੀ ਹੋਰ ਵੀ ਵਧੀਆ ਕੰਮ
ਹਾਂ ਨਈ, ਨਈ ਕੰਮ ਵਧੀਆ, ਕੋਈ ਟੈਨਸ਼ਨ ਆਲੀ ਗੱਲ ਨਈ ਅਪਨੀ। ਹਨਾ।
ਹੂੰ।
ਹੋਰ ਤੁਸੀ ਦੱਸੋ ਕੀ ਕਰਦੇ ਸੀ?
ਮੈਂ ਹੁਨੇ ਸਬਜੀ ਦੀ ਤਿਆਰੀ ਕ ਚੱਲਦੀ ਸੀ।
ਅੱਛ ਕੀ ਬਨਾ ਲੇਆ?
ਪੇਠਾ। ਦੁੱਧ ਪਾ ਕੇ ਬਨਾਦੀ ਹੁੰਦੀ ਮੈਂ ਪੇਠਾ, ਤੜਕਾ ਲਗਾ ਕੇ ੳਨੂੰ ਪਿਆਜ ਟਮਾਟਰ ਦਾ ਫੇਰ ਦੁੱਧ ਪਾ ਕੇ ਬਨਾਦੀ ਹੁੰਦੀ।
ੳਹ ਕਿਵੇਂ ਬਨਾਨੇ ੳ? ਇੱਕ ਵਾਰੀ ਰੈਸਪੀ ਬੋਲ ਦੇ ਸਾਨੂੰ ਬੀ, ਅਸੀ ਵੀ ਬਨਾ ਲਾਂਗੇ ਕਦੋਂ।
ਪਿਆਜ ਵਗੈਰਾ ੳਵੇਂ ਜਿਵੇਂ ਅਸ ਆਮ ਸਿੰਪਲ ਜਾਂ ਜਿਵੇਂ ਪਿਆਜ ਵਗੈਰਾ ਪਾਂਦੇ। ਤੇ ਟਮਾਟਰ ਪਿਆਜ ਦਾ ਤੜਕਾ ਲਗਾਂਦੇ ਜਿਵੇਂ। ਤੁਸੀ ੳਹ ਸ਼ਿਮਲਾ ਮਿਰਚ, ਸ਼ਿਮਲਾ ਮਿਰਚ ਇੱਕ ਵਾਰੀ ਬਨਾਦੇ ਹੁੰਦੇ ਸੀ ਸੁੱਕੇ ਆਲੂ ਪਾ ਕੇ ਸਬਜੀ ਪਾ ਕੇ ਔਰ ਬੇਸਨ ਲਾ ਕੇ, ੳਹ ਕਿਵੇਂ ਬਨਾਦੇ?
ਅਸੀ ੳਹ ਐ ਆ ਵੀ ੳਹ ਤਾਂ ਅਪਨਾ ਭਰ ਕੇ ਬਨਾ ਲੈਂਦੇ ਸੀ।
ਕਿਵੇਂ?
ਬੇਸਨ ਅਪਨਾ ਏਦਾ ਹਾਂ ਸਮਝੋ ਆਲੂ ੳਬਾਲ ਲੈਨੇ ਨੇ, ਹਰੀਆਂ ਮਿਰਚਾ ਚਾ ਵਗੈਰਾ ਪਾ ਲੈਣੀਆ ਨੇ ਫੇਰ ਤੜਕਾ ਲਾ ਲਾ, ਆਲੂ ਦੀ ਸਬਜੀ ਕਿਵੇਂ ਬਨਾਨੇ ਆਂ ਉਬਾਲ ਕੇ ਆਪਾਂ
ਅੱਛਾ-ਅੱਛਾ।
ਧਨੀਆਂ ਧੁਨੀਆਂ ਪਾ ਕੇ ਚੰਗੀ ਤਰਾਂ ਜਿਨੀ ਕੀ ਤਾਨੂੰ ਲਗ ਲੱਗਦਾ ੳਵੇ ਹਸਾਬ ਨਾਲ ਪਾ ਲੈਣੀ ਅਪਨੇ ਫੇਰ ਸ਼ਿਮਲਾ ਮਿਰਚ ਨੂੰ ਵਿਚੋਂ ਕੱਟ ਲੈਣਾ ਜੇੜੀ ਡੰਡੀਆਂ ਜਿ ਕੱਢ ਕੇ ੳਨੂੰ ਭਰ ਲੈਣਾ ਆਲੂ। ਆਲੂ ਦੀ ਸਬਜੀ ਨਾਲ ਭਰ ਕੇ ਬਸ ਤੇੳਨੂੰ ਬੇਸਨ, ਬੇਸਨ ਥੋੜਾ ਜਾ ਲੈ ਹਾਂ ੳਦੇ ਵਿੱਚ ਪਾ ਕੇ ਮਿਕਸ ਕਰਕੇ ਪਾਈ ਜਾਣੇ ਨੇ ਸਬਜੀ ਚ।
ਅੱਛਾ, ਅੱਛਾ। ਅਹ ਘੋਲੋਆ ਜਾ ਬਨਾ ਕੇ ਬੇਸਨ ਦਾ ਘੋਲੂਆ ਜਾ ਪਾ ਕੇ, ਥੋੜਾ ਜਾ ਨਮਕ ਪਾ ਕੇ, ਮਿੱਠਾ ਸੋਢਾ ਵੀ ਪਾਨਾ ਏਨਾ, ੳਦੇ ਵਿੱਚ
ਨਈ ਨਈ, ਨਈ ਨਈ, ਐਂਵੀ ਬਸ ਐਂਵੀ ਨਈ ਮੱਠੇ ਸੋਢਾ ਨਾ ਪਾਏੳ। ਬਸ ਤੇਲ ਚ ਛੱਡ ਦੇਨੇ ਨੇ ੳਨੂੰ ਭਾਫ ਤੇ ਲੱਗ ਛੱਡ ਦੇਨੇ ਨੇ ਬਸ।
ਅੱਛਾ-ਅੱਛਾ। ਪਤਾ ਇਕ ਅਸੀ ਨਾ ਅੱਜ ਲੇਡੀਜ ਦਾ ਫੋਨ ਆਏਆ ਸੀ ਨਾ ਅੱਜ ਅਸੀ ਸੂਟਾਂ ਦੇ ਬਾਰੇ ਗੱਲਾਂ ਕਰਦੇ ਸੀ। ਅਹ ਏ ਅੱਜ-ਕੱਲ ਜੋ ਫੈਸ਼ਨ ਦੇ ਫੈਸ਼ਨ ਦਾ ਰਿਵਾਜ ਜੋ ਚੱਲਦਾ ਏ ੳਹ ਅੱਜ-ਕੱਲ ਨੀ ਖੁੱਲੀ ਸਲਵਾਰ ਦਾ ਰਿਵਾਜ ਏ, ਕੀ ਬੋਲਦੇ
ਹਾਂ-ਹਾਂ-ਹਾਂ। ਹਾਂ-ਹਾਂ-ਹਾਂ-ਹਾਂ।
ਦੇਖਿਆ ਕੀ ਨਾਮ ਬੋਲਦੇ ਉਹਨੂੰ, ਯਾਦ ਏ, ਤੁਹਾਨੂੰ?
ਓ ਕਸ਼ਮੀਰੀ ਨਾ।
ਹਾਂ, ਕੋਈ ਇਹ ਜੇ ਸੂਟਦਾ ਵਧੀਆ, ਉਹ ਕਬੀ, ਸਰਵਾਰ ਤੱਕ ਹਾਂਜੀ ਹ ਹਾਂਜੀ, ਉਹ ਗੱਲਾਂ ਕਰਦੇ ਸੀ ਮੈਂ ਕਿਹਾ ਬਹੁਤ ਰਿਵਾਜ਼ ਚੱਲਦਾ ਪਿਆ, ਫੇਰ ਥੋਡੇ ਇੱਥੇ ਚ, ਚੁੰਨੀਆਂ ਰੰਗਾਣ ਵਾਲਾ ਵੀ ਨੀ ਹੈਗਾ ਨਾ, ਮਹਾਰਾਸ਼ਟਰ ਵਿੱਚ?
ਨਹੀਂ, ਸਾਡੇ ਇੱਥੇ ਤਾਂ ਹੈ ਨੀ ਆ, ਹੁਣ ਪਰ ਮੇਰੀ ਮੰਮੀ ਨੇ ਉੱਥੋਂ ਪੰਜਾਬ ਤੋਂ ਭੇਜੇ ਸੂਟ ਮੈਂ ਉਹਨੂੰ, ਕੋਰੀਅਰ ਕੀਤੇ ਸੀਗੇ ਦੋ-ਤਿੰਨ ਸੂਟ ਮੈਨੂੰ, ਉਹੀ ਸਲਵਾਰਾਂ ਸੀਕੇ ਭੇਜੀਆਂ ਨੇ।
ਹਾਂਜੀ, ਹਾਂ, ਨਹੀਂ ਹੁਣ ਅੱਜ-ਕੱਲ ਤਾਂ ਸਰਵਾਰਾ ਕੌਣ ਪਾਂਦਾ ਹੁਣ ਤਾਂ ਵੱਡੇ-ਵੱਡੇ ਸਰਵਾਰ ਉਹ ਡਿਜਾਇਨ ਨਾਲ ਕੀ
ਹਾਂ, ਓਹੀ, ਉਹ ਹਾਂ, ਓਹੀ-ਓਹੀ ਸਲਵਾਰਾਂ ਭੇਜੀਆਂ ਨੇ ਬਣਾਕੇ ਕਸ਼ਮੀਰੀ। ਜਿਹੜੀਆਂ ਕਹਿੰਦੇ ਨੇ ਨਾ।
ਹਾਂਜੀ-ਹਾਂ, ਥੋਡਾ ਉਹ ਬ੍ਰਦਰ, ਜੋ ਤੁਹਾਡਾ ਜੋ ਬ੍ਰਦਰ ਆ ਉਹ ਸੀਂਦਾ ਨਾ। ਉਹ ਘਰੇ ਮੈਂ ਦੇਖਿਆ ਸੀ ਮੈਂਨੇ ਇਕ ਦਿਨ। ਮੈਂ ਦੇਖਿਆ ਸੀ ਉਹ ਮਸ਼ੀਨ ਤੇ ਬੈਠੇ ਹੋਏ ਸੀ, ਸੂਟ ਸੀਂਦਾ ਸੀ।
ਹਾਂ, ਉਹਨੇ ਸੂਟ ਸੀਕੇ ਭੇਜੇ ਮੈਨੂੰ ਕੋਟਨ ਦੇ, ਬਹੁਤ ਸੋਹਣੇ ਸੀ। ਹਾਂ ਭੇਜੇ ਕੋਰੀਅਰ ਸਾਨੂੰ ਦੋ-ਤਿੰਨ ਸੂਟ ਭੇਜਤੇ, ਮੇਰੀ ਥੋੜੀ ਨ ਜੁੱਤੀ ਦੋ, ਦੋ ਜੁੱਤੀਆਂ ਭੇਜੀਆਂ ਨੇ ਗੀਆਂ ਪੰਜਾਬੀ ਜੁੱਤੀਆਂ ਪੰਜਾਬ'ਚ।
ਲੈਸ ਵਗੈਰਾ ਲ ਲਗਾਂਦੇ ਓ ਤੁਸੀਂ?
ਹਾਂ, ਲੈਸ ਵਾਲੇ ਸੂਟ ਭੇਜੇ ਨੇ, ਵਿੱਚ ਘਢਾਈ ਵਾਲੇ ਸੀਗੇ ਦੋ-ਤਿੰਨ।
ਹਾਂਜੀ, ਆਪਣੇ ਤਾਂ, ਸਾਡੇ ਤਾਂ ਪੰਜਾਬ ਵਿੱਚ ਇੰਨੀ ਸੋਹਣੀ ਕਢਾਈਆਂ ਦਾ ਪਲੇਨ ਸੂਟ ਲੈਕੇ ਕਢਾਈਆਂ ਸੀਂਦੇ, ਕ ਕਢਵਾਂਦੇ, ਕਢਵਾ ਕੇ ਫਿਰ ਸੂ ਸੂਟ ਸੀਂਦੇ ਆ, ਧਾਗੇ ਆਲੇ ਵਰਕ, ਵਰਕ। ਪਲੈਨ ਲੈਕੇ ਮੂਰੀਆਂ ਤੇ ਬਾਮਾਂ ਤੇ, ਇੰਨੀ ਸੋਹਣੀ-ਸੋਹਣੀ ਘਢਾਈ ਕਰਨ, ਕਰਾਕੇ।
ਅੱਛਾ, ਪੰਜਾਬ 'ਚ ਆਂਏ ਆ ਵੀ ਉੱਥੇ ਵਧੀਆ ਮਿਲ ਜਾਂਦੇ ਨਾ ਕੱਪ ਕੱਪੜਾ ਵੀ ਵਧੀਆ ਮਿਲ ਜਾਂਦਾ, ਘਢਾਈ ਕਰਕੇ ਵੀ ਮਿਲ ਜਾਂ ਸਾਡੇ ਇੱਥੇ ਨੀ ਆ ਨਾ ਇਹ। ਸਾਨੂੰ ਫੇਰ ਮਹਿੰਗਾ ਪੈ ਜਾਂਦਾ ਨਾ ਕੰਮ, ਇੱਥੇ ਤਾਂ।
ਇੱਥੇ ਦੁਪੱਟੇ ਵੀ ਕੌਟਨ ਦੇ, ਇੰਨੇ ਸੋਹਣੇ-ਸੋਹਣੇ ਹੁੰਦੇ ਵੱਡੇ-ਵੱਡੇ ਪੱਟੇ ਹੁੰਦੇ ਕੋਟਨ ਦੇ, ਔਰ ਅੱਜ-ਕੱਲ ਤਾਂ ਜਿਵੇਂ ਤੁਸੀਂ ਮਹਾਰਾਸ਼ਟਰ ਵਿੱਚ ਛੋਟੇ ਜਿਹੇ ਲੈਂਦੇ, ਉਹ ਨੀ ਚੱਲਦੇ ਗ।
ਨਹੀਂ ਇੱਥੇ ਫੈਸ਼ਨ ਨੀ ਐ ਨਾ, ਪੰਜਾਬ ਜਿਵੇਂ ਫੈਸ਼ਨ ਨੀ ਐ ਇਧਰ ਪਾਂਦੇ।
ਓਈ ਨਾ ਪੰਜਾਬੀ ਜੁੱਤੀਆ। ਪੂਰੇ ਪੰਜਾਬੀ ਜੁੱਤੇ, ਪੰਜਾਬ, ਜੋ ਉੱਥੇ ਦੇ ਪੰਜਾਬੀ ਰਹਿੰਦੇ ਨਾ ਉਹਨਾਂ ਨੇ ਪੰਜਾਬ ਦੇ ਹਿਸਾਬ ਨਾਲ ਰਹਿਣਾ ਚਾਹੀਦਾ।
ਹੰ ਪਰ ਐ ਆਂ ਫਿਰ ਉੱਥੇ ਹੁਣ ਮਹਿੰਗਾ ਪੈ ਜਾਂਦਾ ਨਾ, ਜਦ ਕੋਰੀਅਰ ਕਰੋ ਫਿਰ ਸਿਲਾਕੇ ਕੋਈ ਉੱਧਰੋਂ ਭੇਜ, ਭੇਜਣ ਵਾਲੇ ਵੀ ਬੰਦੇ ਹੋਣ। ਚਾਹੀਦੇ ਨਾ ਟੈਮ ਤੇ।
ਇੱਕ ਸ਼ੋਅਰੂਮ ਮੇਨ ਚਾਹੀਦਾ ਹੁੰਦਾ ਨਾ, ਪੰਜਾਬ ਵਿਚ। ਸੂਟਾਂ ਦਾ, ਸਾਰੀ ਚੀਜ਼ ਓ, ਓਈਓ, ਓ। ਇੱਕ ਸ਼ੋਰੂਮ ਐ ਜਿਆ ਹੋਵੇ ਜੋ ਸਾਰੀ ਪੰਜਾਬ ਦੀ ਚੀਜ਼ ਹੋਵੇ ਓੱਥੇ ਜੁੱਤੀ ਤੋਂ ਲੈ ਕੇ ਕੇ ਅ ਦੁਪੱਟਿਆਂ ਤੋਂ ਲੈ ਕੇ ਫੇਰ ਅ ਫੁ ਫੁਲਕਾਰੀ ਦੁਪੱਟੇ ਫੁਲਕਾਰੀ ਸੂਟ ਅ ਸਾਰਾ ਟੋਟਲ ਪੰਜਾਬ ਦਾ ਸਮਾਨ ਹੋਵੇ।
ਹੂੰ-ਹੂੰ, ਹੂੰ, ਹੂੰ, ਹੂੰ ਇੱਥੇ ਤਾਂ ਜੈਦਾਤਰ ਲੋਕ ਰੇਡੀਮੇਂਟ ਪਾਂਦੇ ਨੇ ਕੱਪੜੇ।
ਹਾਂਜੀ।
ਹਾਂ, ਇੱਥੇ ਐਂਦੇ ਅ ਓਓ ਸਾਰੇ ਸ ਪੰਜਾਬੀ ਸੂਟ ਘੱਟ ਈ ਨੇਗੇ ਜੇੜੇ ਪੰਜਾਬ ਦੇ ਨੇ ਬਸ ਓਨੇ ਕੁ ਲੋਕ ਪਾਂਦੇ ਨੇ ਬਾਕੀ ਤਾਂ ਸਾਰੇ ਓਹੀ ਪਾਂਦੇ ਨੇ।
ਅੱਛਾ, ਇੱਥੇ ਜਾਗੋ-ਜੁਗੋ ਕੱਢਦੇ ਹੁੰਦੇ।
ਨਈ।
ਇੱਥੇ ਨੀ ਕੱਢਦੀ ਤੁਆਡੇ ਪੰਜਾਬੀ।
ਪੰਜਾਬੀ?
ਪੰਜਾਬੀ ਲੋਕ ਜਾਗੋ ਨੀ ਕੱਢਦੇ ਵਿਆਵਾਂ ਤੇ।
ਨਹੀਂ ਜਾੱਗੋ ਨੀ ਕੱਢਦੇ।
ਸਾਡੇ ਤੇ ਇੱਥੇ ਇੰਨਾ ਵਦੀਆ ਰਿਵਾਜ ਆ ਰਾਤ ਨੂੰ ਜਾਗੋ ਕੱਢ ਤੇਆ ਹਾਂ, ਉੱਥੇ ਹੈ ਓ ਦੇਖਿਆ ਮੈਨੇ ਕੇ ਮਤਲਬ ਅ ਓ ਹੰਡਾ ਦੀ ਬੋਲਦੇ ਕਿਨੂੰ ਪਤੀ ਹਾਂਡਾ ਜਾ ਏ ਸਟੀਲ ਦਾ ਹੂੰਦਾ ਭਾਂਡਾ ਜਾ ਪਤੀਲੀ ਵਾਂਗੂ ਓਂਦਾ ਹਾਂ ਓ ਸਿਰ ਤੇ ਰੱਖ ਕੇ ਫੇਰ ਮੰਦਿਰ ਵਿੱਚ ਕੁਛ ਤਾਂ ਵੀ ਮੱਥਾ ਟੇਕ
ਓ ਪਾਣੀ ਨੇ ਓਹੋਹੋ ਨਾ ਓ ਕੈਂਦੇ ਨੇ ਓਨੂੰ ਵੀ ਓ ਪਾਣੀ ਜੇੜਾ ਮ ਮਹਾਂ ਪਰਜਾਈ ਲੈ ਕੇ ਜਾਂਦੀ ਹੁੰਦੀ ਆ ਪਾਣੀ ਲੈ ਕੇ ਆਂਦੇ ਮੰਦਿਰ ਚੋ ਓਦੇ ਨਾਲ ਫਿਰ ਕੁੜੀ ਨੂੰ ਜਾਂ ਮੁੰਡੇ ਦਾ ਵਿਆ ਓਨੂੰ ਓਦੇ ਨਾਲ ਨਿਵੌਦੇ ਨੇ।
ਤੁਆਡੇ ਓੱਥੇ ਪਰਜਾਈ ਲੈ ਕੇ ਜਾਂਦੇ ਸਾਡੇ ਇੱਥੇ ਮਾਮੀਆਂ-ਮਾਮੀਆਂ ਲੈ ਕੇ ਜਾਂਦੇ, ਜਿਦੇ ਵਿਆ ਹੋਆ ਚਾਏ ਕੁੜੀ ਹੋਵੇ ਚਾਏ ਮੁੰਡਾ ਹੋਵੇ ਓਨਾਂ ਦੀ ਮਾਮੀਆਂ-ਮਾਮੀਆਂ ਲੈ ਕੇ ਜਾਂਦੇ।
ਸਾਡੇ ਇੱਥੇ ਹੂੰ ਸਾਰਿਆਂ ਦੇ ਅੱਡ-ਅੱਡ ਰਿਵਾਜ ਹੈ ਨਾ।
ਹਾਂਜੀ।
ਹੂੰ।
ਓਰ
ਬਸ-ਬਸ।
ਅੱਛਾ ਜੀ, ਆੱਜ ਸਵੇਰ ਦੀ ਇੰਨੀ ਟੇਨਸ਼ਨ ਸੀ ਮੈਨੂੰ ਆੱਜ-ਕੱਲ ਨਾ ਓ ਕਿਸੇ ਦਾ ਨਾ ਬੈਂਕ ਵਿੱਚ ਨਾ ਪ ਪੈਸੇ ਦੀ ਏੱਕ ਓ ਘਟਾ ਕੇ ਕੋਈ ਲੈ ਗਿਆ।
ਅੱਛਾ!
ਹਾਂ, ਮੈਨੂੰ ਇੰਨੀ ਟੈਨਸ਼ਨ ਹੋਗੀ ਐਵੇ ਕਿਸੇ ਦਾ ਨੰਬਰ-ਨੂੰਬਰ ਨੀ ਦੇਨਾ ਚਾਈਦਾ ਨਾ।
ਨਈ ਦੇਨਾ ਚਾਈਦਾ ਨੰਬਰ ਨਈ ਸੇ ਦੇਨਾ ਚਾਈਦਾ ਅਪਨਾ ਨੰਬਰ। ਹਾਂ, ਕੋਈ ਮਤਲ ਦੇ ਮੈਂ ਤੁਆਨੂੰ ਕੋਈ ਫੋਨ ਕਰਦੈ ਕੋਈ ਦੂਸਰੇ ਨੰਬਰ ਤੋਂ ਕੋਈ ਕੈਂਦਾ ਵੀ ਓਟੀ ਪੀ ਦਓ ਤੋਡਾ ਪਾਰਸਲ ਤੋਡਾ ਕੋਰੀਅਰ ਜਾ ਕੁਛ ਆਯਯ ਨਾ ਉਹ ਦੇਣਾ ਨੀ ਚਾਹੀਦਾ ਤੁਹਾਡੇ ਬੈਂਕ ਚੋਂ ਪੈਸੇ ਗੈਪ ਕਰ ਦਿੰਦੇ ਨੇ ਉਹ
ਹਾਂਜੀ
ਹਾਂ ਅੱਜ ਕੱਲ ਇਹੀ ਚੱਲਦਾ ਫਰੋਡ ਹੀ ਚੱਲਦਾ ਨਾ
ਅੱਛਾ ਅਕਾਊਂਟ ਨੰਬਰ ਵਗੈਰਾ ਦਾ ਨਹੀਂ ਚੱਕਰ ਆ ਨਾ ਹੈਲੋ
ਹੈਲੋ
ਹਾਂਜੀ ਹਾਂਜੀ ਹਾਂਜੀ
ਆਵਾਜ਼ ਆਉਂਦੀ ਤੁਹਾਨੂੰ
ਹਾਂਜੀ ਹਾਂਜੀ ਆਉਂਦੀ ਹੈ ਬੋਲੋ ਬੋਲੋ
ਹਾਂਜੀ ਹਾਂਜੀ
ਹਾਂਜੀ ਬੋਲੋ
ਹਾਂਜੀ ਹਾਂਜੀ ਮੈਂ ਉਹੀ ਕਹਿਣੀ ਆ ਵੀ ਫਰੋਡ ਅੱਜ ਕੱਲ ਬਹੁਤ ਚੱਲਦਾ ਪਿਆ
ਹਾਂਜੀ ਇੰਨਾ ਰੋਂਦੀ ਸੀ ਉਹ ਲੇਡੀਜ਼ ਇੱਥੇ ਰੋਡ ਤੇ ਇੰਨਾ ਰੋਂਦੀ ਸੀ ਕਹਿੰਦੇ ਮੇਰੇ ਪੈਸੇ ਪਤਾ ਨਈ ਕਿਵੇਂ ਦਿਨ ਕੋਈ ਕਢਾ ਕੇ ਲੈ ਗਏ ਫਰਾਣਾ ਟਿਮਕਾ
ਅੱਛਾ
ਹੂੰ
ਤੇ ਦੇਖਲਾ ਹੈਨਾ ਮੈਂ ਉਹ ਉਹਦੇ ਇਹਦੇ ਕਰਕੇ ਕਹਿਨੇ ਆ ਆਪਣਾ ਥੋੜਾ ਜਿਹਾ ਧਿਆਨ ਨਾ ਰਹੇ।
ਹਾਂਜੀ
ਡਰ ਲੱਗਦਾ ਬੱਚਿਆਂ ਨੂੰ ਵੀ ਸਮਝਾਓ ਵੀ ਐਵੇਂ ਕੁਛ ਨਾ ਕਰੋ ਫੋਨਾਂ ਤੇ ਬਹੁਤ ਕੁਛ ਚੱਲਦਾ ਅੱਜ ਕੱਲ
ਤੂੰ ਹੀ ਆ ਫੋਨਾਂ ਤੇ ਵਧੀਆ ਵੀ ਹੈ ਕੰਪਨੀਆਂ ਵਧੀਆ ਵੀ ਹੁੰਦੇ ਜੋ ਮਤਲਬ ਕਮਾ ਕੇ ਵੀ ਦਿੰਦੇ ਆ ਲੇਡੀਜ਼ ਨੂੰ
ਚੱਲਦੀਆਂ ਪਈਆਂ ਨੇ ਜਿਵੇਂ ਹੁਣ ਕੋਈ ਅਣਜਾਨ ਕੰਪਨੀ ਉਹਦੇ ਵਿੱਚ ਆਪਾਂ ਇਹ ਐਪ ਖੋਲੋ ਨਾ ਉਹ ਕਈ ਵਾਰ ਐਪ ਖੋਲਣ ਨੂੰ ਬੋਲਦੇ ਨੇ ਐਪ ਖੋਲੋ ਇਹ ਐ ਖੋਲੋ ਤੁਸੀਂ ਤੁਹਾਨੂੰ ਕੰਮ ਆਏ ਕਦੇ ਵੀ ਖੋਲਣਾ ਨਈ ਚਾਹੀਦਾ ਉਹ
ਅੱਛਾ ਅੱਛਾ
ਔਨਲਾਈਨ ਬਹੁਤ ਕੁਛ ਆ ਅੱਜ ਕੱਲ ਔਨਲਾਈਨ ਚ ਹੀ ਸਾਰਾ ਪੈਸਾ ਗਾਇਬ ਕਰ ਦਿੰਦੇ ਨੇ
ਅੱਛਾ ਅੱਛਾ-
ਹਾਂ
ਅੱਛਾ
ਔਰ ਤੁਸੀਂ ਦੱਸੋ ਕਿ
ਤੁਸੀਂ ਜੋ ਜੋਬ ਕਰਦੇ ਸੀ ਜੋ ਕੰਪਨੀ ਦੇ ਉਹ ਐਪ ਤੇ ਉਹ ਤਾਂ ਵਧੀਆ ਹੀ ਨਾ
ਹਾਂਜੀ
ਜੋ ਤੁਸੀਂ ਜੋਬ ਕਰਦੇ ਸੀ ਐਪ ਤੇ ਉਹ ਤਾਂ ਵਧੀਆ ਹੀ ਹੈ ਨਾ ਜੋਬ ਅ ਐਪ
ਹੋ ਵਧਿਆ ਆ
ਅੱਛਾ ਅੱਛਾ
ਉਹ ਤਾਂ ਵਧੀਆ ਹੀ ਆ ਅੱਜੇ ਤੱਕ ਤਾਂ ਵਧੀਆ ਹੀ ਆ ਆਪਣੇ ਜੋਬ ਤਾਂ ਚੱਲਦੀ ਪਈ ਆ ਵਧੀਆ ਹੀ ਹੈ ਨਾ
ਅੱਛਾ-ਅੱਛਾ।
ਚਲੋ ਠੀਕ ਆ ਭੈਨ ਜੀ। ਸਭ ਚਲੋ ਠੀਕ ਐ ਰੱਖਾ ਮੈਂ, ਮੇਰਾ ਕੰਮ ਹੋ ਗਿਆ। ਹਾਂਜੀ ਸਸ਼੍ਰੀ ਕਾਲ।
ਹਾਂਜੀ-ਹਾਂਜੀ ਰੱਖਦੋ, ਕੱਟ ਦੋ।